ਹਲੋਅ।
ਹਾਂਜੀ ਸ਼ਾਸ਼ਰੀਕਾਲ ਸਰ।
ਸਾਸਰਰੀਆਕਾਲ ਭੈਣ ਜੀ ਹੋਰ ਕੀ ਹਾਲ ਨੇ।
ਵਧੀਆ ਜੀ ਤੁਸੀਂ ਸੁਣਾਓ।
ਆਪਾਂ ਵੀ ਵਧੀਆ ਹੋਰ ਕੀ ਕਰ ਰਏ ਓਂ।
ਕੁਛ ਨੀ ਬਸ ਏਦਾਂ ਈ ਸੈਰ ਕਰਦੇ ਪਏ ਸੀ ਤੁਸੀਂ ਕੀ ਕਰ ਰਹੇ ਸੀ।
ਆਪਾਂ ਵੀ ਬੈਠੇ ਹੋ ਹਾਂ ਹੁਣ ਵੇਖ ਬਾਜ਼ਾਰ ਬਜੂਰ ਜਾਈਏ ਤੁਸੀਂ ਕਰਾਂਗੇਣੇ ਫਰੈਂਡ ਫਰੂ ਕੋਈ ਆਏਗਾ ਤੇ ਵੇਖਣੇ ਆ। ਸੈਰ ਕਰਦੇ ਤੁਸੀਂ ਰੋਟੀ ਖਾ ਲਈ ਦੀ ਏ।
ਨੀ ਹਜੇ ਤਾਂ ਬਣਾਈ ਐ ਹਜੇ ਖਾਧੀ ਨੀ ਐ।
ਤੇ ਫਿਰ ਸੈਰ ਤੁਸੀਂ ਪਹਿਲੀ ਕਰ ਲੈਂਦੇ ਹੋ ਪ੍ਰੀਪੇਡ ਸੈਰ ਏ ਤੁਹਾਡੀ।
ਹੰ-ਹੰ ਹਾਂਜੀ। ਇਹ ਪ੍ਰੀ-ਪ੍ਰੀ ਵੌਕ ਐ।
ਅੱਛਾ-ਅੱਛਾ ਨਹੀਂ ਮਤਲਬ ਬਾਹਰ ਵਗੈਰਾ ਪਾਰਕ ਪੂਰਕ ਚ ਆਯਦੇ ਜਾਂ ਉਹਵੇਂ ਕਿਤੇ ਘਰ ਦੇ ਕੋੋਠੇ ਕੁਠੇ ਤੇ
ਨਹੀਂ ਉਵੇਂ ਈ ਵਿਹੜੇ ਦੇ ਵਿੱਚ।
ਅੱਛਾ ਤੁਸੀਂ ਮਤਲਬ ਕੀ ਪਿੰਡ ਪੂਂਡ ਰਹਿੰਦ ਉਵੀ ਵਹੇ ਸੀ ਸ਼ਹਿਰ ਸੂਰ ਵਿੱਚ ਹੀ
ਹੂੰ ਰਹਿੰਦੀ ਤਾਂ ਸ਼ਹਿਰ 'ਚ ਹੀ ਆ। ਪਰ ਇਹ ਹੈ ਕਿ ਚਲੋ ਘਰ ਸਾਡਾ ਖੁੱਲ੍ਹਾ ਹੈ ਵਿਹੜਾ ਖੁੱਲ੍ਹਾ ਹੈ।
ਅੱਛਾ-ਅੱਛਾ
ਤੇ ਫੀਲਿੰਗ ਅੱਛੀ ਆਂਦੀ ਹੈ ਪਿੱਛੇ ਸਾਡੇ ਓਦਾਂ ਬਾਗ ਵੀ ਲੱਗਦਾ। ਤੋਂ ਪੂਰਾ ਪਿੰਡਾਂ ਵਾਲਾ ਮਾਹੌਲ ਹੀ ਹੁੰਦਾ।
ਅੱਛਾ ਤੇ ਵੈਹੇ ਤੁਸੀਂ ਕਰਦੇ ਕੀ ਹੋ।
ਕਰਦੀ ਤੇ ਮੈਂ ਜੋਬ ਕਰਦੀ ਆਂ ਸ਼ਹਿਰ
ਅੱਛਾ-ਅੱਛਾ ਤੇ ਜੋ ਵੇ ਮਤਲਬ ਕਿੰਨੇ ਸਵੇਰੇ ਕਿੰਨੇ ਵੀ ਜਾਂਦੇ ਹੋ।
ਜੋਬ ਵਿੱਚ ਸਾਢੇ ਨੌ ਤੋਂ ਸਾਡੀ ਟਾਈਮਿੰਗ ਰਹਿੰਦੀ ਹੈ ਸਾਢੇ ਨੌ ਤੋਂ ਛੇ ਵਜੇ ਤੱਕ ਦੀ। ਜਿਹਦੇ ਵਿੱਚ 'ਚ ਅੱਧੇ ਘੰਟੇ ਦਾ ਲੰਚ ਟਾਈਮ ਹੁੰਦਾ ਹੈ ਤੇ ਬਾਕੀ ਵ
ਅੱਛਾ
ਹਾਂਜੀ ਬਾਕੀ
ਤੇ ਜੋ ਤੁਹਾਡੀ ਹੈਗੀ ਇਸ ਚੀਜ਼ ਦੀ ਏ।
ਜੋਬ ਮੇਰੀ ਟੈਲੇ ਸੇਲਸ ਦੀ ਹੈ। ਕੋਲਿੰਗ ਕਰਨੀ ਹੁੰਦੀ ਹੈ ਲੀਡਸ ਲੱਭਣੀਆਂ ਉਹਨਾਂ ਨੂੰ ਕਾਲ ਕਰਨੀ ਸੇਲ ਕਰਨਾ ਪ੍ਰੋਡਕਟ ਟਪਣਾ ਪਿਚ ਕਰਨਾ ਸਾਰਾ ਕੁਛ ਰਹਿੰਦਾ। ਫਿਰ ਆਫਟਰ ਸੇਲ ਸਪੋਰਟ ਰਹਿੰਦਾ ਜੇ ਮੰਨ ਲਓ ਤੁਸੀਂ ਕੋਈ ਸਰਵਿਸ ਕਿਸੇ ਨੂੰ ਦੱਸੀ। ਓਨੂੰ ਹੁਣ ਲੱਗਿਆ ਕਿ ਹਾਂ ਓਹਦੇ ਵਾਸਤੇ ਯੂਜਫੁਲ ਹੈ ਓਹਨੇ ਖਰੀਦ ਲਿਤੀ। ਉਹਨੂੰ ਖਰੀਦਣ ਤੋਂ ਬਾਅਦ ਉਹਨੂੰ ਸਾਰਾ ਸਮਝਾਣਾ। ਫਿਰ ਉਸ ਤੋਂ ਬਾਅਦ ਉਹਨੂੰ ਕੋਈ ਹੈਲਪ ਚਾਹੀਦੀ ਹੈ ਉਹਨੂੰ ਟ੍ਰੇਨਿੰਗ ਦੇਣੀ। ਕੱਲ ਉਹਨੂੰ ਕੋਈ ਦਿੱਕਤ ਆ ਗਈ ਉਹ ਮੈਨੇਜ ਕਰਨਾ ਜਦ ਤੱਕ ਉਹਦੀ ਸਰਵਿਸ ਚਲਦੀ ਪਈ ਹੈ ਮਤਲਬ ਸਾਰਾ ਕੰਮ ਰਹਿੰਦਾ ਇਕੱਲੀ ਸੇਲ ਨੀ ਹੈ ਸਪੋਰਟ ਵੀ ਹੈ।
ਮਤਲਬ ਨਾ ਇਹਦੇ ਨਾਲ ਬੰਦੇ ਨੂੰ ਕੀ ਪ੍ਰੋਫਿਟ ਹੋ ਜਾਂਦਾ ਜਾ ਜਿਹੜਾ ਬੰਦਾ ਮਤਲਬ ਬਾਏ ਕਰੇਗਾ ਤੁਡੇ ਉਹ ਖਰੀਦੇਗਾ ਚੀਜ਼ਾਂ
ਹਮ ਉਹ ਤਾਂ ਪ੍ਰੋਡਕਟ ਦੀ ਨੀਡ ਹੈ ਨਾ ਉਹ ਤਾਂ ਪ੍ਰੋਡਕਟ ਦੀ ਨੀਡ ਉੱਤੇ ਹੈ ਹੁਣ ਮੈਂ ਤੁਹਾਨੂੰ ਕੋਈ ਚੀਜ਼ ਇਦਾ ਅਗਰ ਮੈਂ ਕਵਾ ਕਿ ਤੁਸੀਂ ਇਹ ਚੀਜ਼ ਲੈਲੋ ਤੁਸੀਂ ਤਾਂ ਹੀ ਲਓਗੇ ਤੁ ਸਾਨੂੰ ਉਹ ਚੀਜ਼ ਚਾਹੀਦੀ ਹੈ ਤੁਹਾਡੀ ਜ਼ਰੂਰਤ ਦੀ ਹੈ। ਏਦਾਂ ਥੋੜੀ ਤੁਸੀਂ ਕੋਈ ਚੀਜ਼ ਖਰੀਦੋਗੇ ਹੁਣ ਜੈਸੇ ਮੇਰਾ ਜਿਹੜਾ ਕੰਮ ਰਹਿੰਦਾ ਮੇਨਲੀ ਉਹ ਕੀ ਹੈ। ਜੈਸੇ ਤੁਸੀਂ ਇਲੈਕਸ਼ਨ ਟਾਈਮ ਤੇ ਦੇਖਦੇ ਹੋਵੋਗੇ ਕਿ ਸਾਨੂੰ ਇਲੈਕਸ਼ਨ ਟਾਈਮ 'ਤੇ ਦੀਵਾਲੀ ਦੇ ਟਾਈਮ ਦੇ ਉੱਤੇ ਜਾਂ ਫਿਰ ਜਦੋਂ ਸਾਡੇ ਹੁੰਦੇ ਆ ਅ ਰਿਪਬਲਿਕ ਡੇ ਹੋ ਗਿਆ ਇੰਡੀਪੈਂਡੈਂਸ ਡੇ ਹੋ ਗਿਆ ਗਵਰਮੈਂਟ ਵੱਲੋਂ ਨਾ ਕੋਲਸ ਆਨ ਦੀਆ ਕਿ ਮੈਂ ਹਾਂ ਕਿ ਮੈਂ ਵਾਲਾ ਮਿਨਿਸਟਰ ਬੋਲਦਾ ਪਿਆ
ਹਮ
ਨਹੀਂ ਨਹੀਂ ਵੀ ਮੈਂ ਮਨਿਸਟਰ ਬੋਲਦਾ ਪਿਆ ਤੁਹਾਨੂੰ ਇਹ ਵਾਲੇ ਦਿਵਸ ਦੀ ਸ਼ੁਭ ਕਾਮਨਾਏ ਏਦਾਂ ਕਰਕੇ ਜਾਂ
ਤਰਿਆ ਸੀ। ਜਾਂ ਫਿਰ ਉਹ ਜਾਵੇ ਤਿਰੰਗਾ ਦੇ ਹਾਂ ਤਿਰੰਗਾ ਦਾ ਜਾਂਦਾ ਹੈ।
ਹਾਂ ਕੋਵਿਡ ਦੇ ਟਾਈਮ ਤੋਂ ਤੇ ਕਿੰਨਾ ਆਇਆ ਸੀ ਅੱਜ ਕੱਲ ਸਾਈਬਰ ਕ੍ਰਾਈਮ ਦਾ ਚੱਲਦਾ ਪਿਆ
ਹਾਂ ਉਹੀ ਤਾਂ ਮੈਂ ਤਾਂ ਕਹਿੰਦਾ ਮੈਂ ਜਿਵੇਂ ਹੁਣ ਅੱਜ ਕੱਲ੍ਹ ਬੋਲਦੇ ਵੀ ਆ ਗਈ। ਆਪਣਾ ਧਿਆਨ ਰੱਖੋ ਤਾਂ ਪੈਸਾ ਡਬਲ ਕਰਨ ਦੇ ਚੱਕਰ ਚ ਆਪਣਾ
ਹਾਂ ਹਾਂਜੀ ਹਾਂਜੀ ਹਨਾ ਤੋ ਇਦਾ ਦੀ ਸਰਵਿਸਿਸ ਹੋ ਗਿਆ ਹੁਣ ਮਤਲਬ ਇਹ ਵਾਲੀ ਸਰਵਿਸ ਰਹਿੰਦੀ ਆ ਵੇਚਣੀ ਆ ਸੇਮ ਹੁਣ ਇਹ ਨੀ ਕਿ ਸਿਰਫ਼ ਇੱਥੇ ਯੂਜ ਹੁੰਦੀ ਹੈ ਤੇ ਅੱਗੇ ਹੁਣ ਮੰਨੋ ਤੁਸੀਂ ਕੋਈ ਤੁਸੀਂ ਕੋਈ ਅਹ ਆਪਣੀ ਸ਼ੋਪ ਖੋਲੀ ਹੈ ਠੀਕ ਹੈ ਹੁਣ ਤੁਸੀਂ ਸ਼ੋਪ ਦੇ ਬਾਰੇ ਦੱਸਣਾ ਚਾਹੁੰਦੇ ਹੋ ਕਿ ਬੀ ਮੇਰੀ ਸ਼ੋਪ ਇਸ ਜਗ੍ਹਾ ਦੇ ਉੱਤੇ ਆ ਤੇ ਤੁਸੀਂ ਵਿਜਿਟ ਕਰੋ
ਹਮ
ਹੁ ਤੁਸੀਂ ਤੁਹਾਡੇ ਕੋਲ ਕਿੰਨੇ ਸਾਰੇ ਆਪਓਪਸ਼ਨ ਨੇ ਇੱਕ ਤਾਂ ਓਪਸ਼ਨ ਇਹ ਹੈ ਕਿ ਤੁਸੀਂ ਜਗ੍ਹਾ ਜਗ੍ਹਾ ਜਾ ਉਹ ਦੇਖਿਆ ਉਹ ਆਪਣੇ ਪੈਫਲੇਟ ਜੇ ਵੰਡ ਪਰਚੇ ਜਿੱਦਾਂ ਆਪਾਂ ਬੋਲ ਦਿੰਦੇ ਹਾਂ ਉਹ ਵੰਡ ਕੇ ਕਿ ਉਹ ਫੇਰ ਲੋਕੀ ਆਉਣਗੇ ਹਾਂ ਹਾਂ ਯਾ ਫਿਰ ਹਾਂ ਜਾਂ ਫੇਰ ਇੱਕ ਤਰੀਕਾ ਕੀ ਹੈ ਕਿ ਤੁਸੀਂ ਉਹੀ ਆਪਣਾ ਕਾਲ ਦੇ ਥਰੂ ਕਰਲੋ ਜਿਹੜਾ ਡਾਟਾ ਹੈ ਤੁਹਾਡੇ ਕੋਲ ਡੇਟਾ ਲਓ ਔਰ ਉਹ ਨੰਬਰ ਉੱਤੇ ਕਾਲ ਭੇਜ ਦੋ ਹੁਣ ਜਿੱਦਾਂ ਜਿੱਦਾਂ ਬੰਦੇ ਰਿਸੀਵ ਕਰਨਗੇ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਹੁਣ ਤੁਸੀਂ ਇੱਕ ਕਲ ਚਾਰ ਪੰਜ ਵਾਰੀ ਕਰੋ ਅਗਰ ਚਾਰ ਪੰਜ ਵਾਰੀ ਉਹ ਬੰਦਾ ਸੁਣਦਾ ਪਿਆ ਤਾਂ ਉਹਨੂੰ ਵੀ ਪਤਾ ਲੱਗੇਗਾ ਕਿ ਹਾਂ ਇਸ ਜਗ੍ਹਾ ਉਤੇਆ ਓਰ ਸ਼ਾਇਦ ਉਹ ਵਿਜਿਟ ਵੀ ਕਰ ਲਏ
ਹਮ
ਹਨਾ ਤੂੰ ਏਦਾਂ
ਨਹੀਂ ਮੰਨ ਲਓ ਹੁਣ ਮੰਨ ਲੋ ਮੈਂ ਤੁਹਾਡੇ ਕੋਲ ਕੋਲ ਬਾਈ ਕੀਤੀ ਆ ਮੰਨਲਓ ਮੈਂ ਹੁਣ ਦਸ ਹਜ਼ਾਰ ਕੋਲ ਬਾਏ ਕੀਤਾ ਤੇ ਮੈਨੂੰ ਇੱਕ ਇੱਕ ਬੰਦੇ ਨੂੰ ਨੰਬਰ ਮਿਲਾ ਕੇ ਕਰਨਾ ਪਏਗਾ ਆਟੋਮੈਟਿਕ ਸਿਸਟਮ ਹੁੰਦਾ ਹੈ ਕਿ ਉਹ ਕੋਲ ਆਟੋਮੈਟਿਕ ਮਿਲਾ ਦੇਵੇਗਾ
ਓਟੋਮੈਟਿਕ ਓਟੋਮੈਟਿਕ ਸਰ ਅਗਰ ਤੁਸੀਂ ਇੱਕ ਇੱਕ ਨੰਬਰ ਮਿਲਾ ਕੇ ਕਰਨਾ ਹੋਏ ਤੇ ਫੇਰ ਫਾਇਦਾ ਕੀ ਉਹ ਤਾਂ ਤੁਹਾਡਾ ਬੜਾ ਟਾਈਮ ਲੱਲੇਗਾ
ਉਹੀ ਉ ਮੈ ਕਹਿਣਾ ਵਾ
ਮਤਲਬ ਆਪਾਂ ਇੱਕ ਲਿਸਟ ਆਪਣੇ ਨੰਬਰਾਂ ਦੀ ਲਿਸਟ ਪਾ ਦੇਣੀ ਹੈ ਕੀ ਇਹ ਨੰਬਰਾਂ ਤੇ
ਹਾਂਜੀ। ਸਾਡੇ ਵੱਲੋਂ ਜੈਸੇ ਸਾਡੀ ਕੰਪਨੀ ਨਾ ਸੋਫਟਵੇਅਰ ਪ੍ਰੋਵਾਈਡ ਕਰਦੀ ਹੈ ਪਲੈਟਫੋਮ ਦਿੰਦੀ ਹੈ।
ਹੁਣ ਮੰਨ ਲਓ ਕਿ ਉਹ ਅਗਰ ਹੁਣ ਸਾਨੂੰ ਸਾਰਾ ਨੰਬਰ ਤੇ ਪਤਾ ਨਹੀ ਹੁਣ ਸਾਡੇ ਨੀਅਰ ਅਬਾਊਟ ਕੀ ਲੱਗਦਾ ਹੈ। ਉਹਨਾਂ ਦਾ ਨੰਬਰ ਨੀ ਪਤਾ ਕਿ ਹੁਣ ਫੇਰ ਉਹ ਦਸ ਹਜ਼ਾਰ ਕੋਲ ਕਿਵੇਂ ਬੰਦਿਆਂ ਨੂੰ ਜਾਣਗੀਆਂ
ਡੇਟਾ ਬੇਸ ਹੁੰਦਾ ਨਾ ਸਰ ਤੁਸੀਂ ਡਾਟਾ ਖਰੀਦੋ ਕੋਲਸ ਖਰੀਦੋ।
ਨਹੀਂ ਮਾ ਉਹ ਤੇ ਮੈਂ ਕੈਂਦਾ ਵੀ ਕਿ ਮਤਲ ਮੈਂ ਮੰਨ ਲਓ ਦਸ ਤੁਹਾਡੇ ਕੋਲ ਦਸ ਹਜ਼ਾਰ ਕੋਲਾ ਖਰੀਦੀਆਂ ਠੀਕ ਹੈ ਵੀ ਮੇਰੇ ਕੋਲ ਕ ਕਿ ਦਸ ਹਜ਼ਾਰ ਰੁਪਇਆ ਕੋਲ ਬੰਦਿਆਂ ਨੂੰ ਕਰਨੀ ਹੈ ਤੇ ਮੇਰਾ ਕਹਿਣ ਦਾ ਮਤਲਬ ਇਹ ਵੀ ਉਹ ਦਸ ਹਜ਼ਾਰ ਬੰਦੇ ਮੈਂ ਕਿੱਥੋਂ ਲਿਆਵਾਂਗਾ ਜਿਨਾਂ ਨੂੰ ਮੈਂ ਕੋਲ ਕਰਨੀ
ਮੈਂ ਵੀ ਤਾਂ ਉਹੀ ਦੱਸਦੀ ਪਈ ਹਾਂ ਦਸ ਹਜ਼ਾਰ ਬੰਦਿਆਂ ਦਾ ਤੁਸੀਂ ਡਾਟਾ ਖਰੀਦੋਗੇ ਨੰਬਰ ਖਰੀਦੋਗੇ ਕੰਪਨੀਆਂ ਹੁੰਦੀਆਂ ਸਰ ਆਪਾਂ ਡਾਟਾ ਬੇਸ ਚ ਡੀਲ ਨਹੀਂ ਕਰਦੇ ਪਰ ਬੜੀ ਅਦਰ ਕੰਪਨੀਆਂ ਡੀਲ ਕਰਦੀਆਂ ਜੋ ਆਪਣੇ ਕੋਲ ਡਾਟਾ ਮੇਨਟੇਨ ਰੱਖਦੀਆਂ ਜਿਸ ਤਰ੍ਹਾਂ ਹੁਣ ਹੁਣ ਦੇਖੋ ਇੱਕ ਇਗਜਾਮਪਲ ਮੈਂ
ਏਰੀਏ ਦੇ ਨੀਅਰ ਕੀ ਕਿਤੇ ਕੋਲ ਕੀ ਸੇਮ ਹੈਗੇ ਉਹਨਾਂ ਨੂੰ ਪਤਾ ਹੁੰਦਾ
ਨਹੀਂ ਏਦਾਂ ਨਹੀਂ ਹੁੰਦਾ ਮਤਲਬ ਇਹ ਹੁੰਦਾ ਕੀ ਤੁਸੀਂ ਉਹਨਾ ਉਹਨਾਂ ਕੋਲ ਜਸੇ ਅੱਜ ਜਨਗਣਨਾ ਹੁੰਦੀ ਹੈ ਕਿੰਨੇ ਲੋਕ ਤੁਹਾਡਾ ਨੰਬਰ ਕਲੈਕਟ ਕਰਦੇ ਆ ਹਨਾ ਤ ਕੰਪਨੀ ਡਾਟਾ ਖਰੀਦਦੀ ਹੈ ਅੱਛਾ ਤੁਸੀਂ ਕਦੇ ਸੋਚਿਆ ਕਿ ਅਸੀਂ ਜਦੋਂ ਸਕੂਲ ਚ ਸੀ ਪਲੱਸ ਟੂ ਦੇ ਬਾਅਦ ਜਾਂ ਟੈਂਥ ਦੇ ਬਾਅਦ ਸਾਨੂੰ ਨਾ ਕੋਲ ਆਣੀਆ ਆਂ ਸ਼ੁਰੂ ਹੋ ਜਾਂਦੀਆਂ ਸੀ ਕੋਚਿੰਗ ਵਤੇ
ਉਹ ਫੇਰ ਆਪਾਂ ਨਹੀਂ ਉਹ ਆਪਾਂ ਦਿੰਦੇ ਦਿੰਦੇ ਸੀ ਨਾ ਉਹ ਜ ਕੋਲਜ ਵਗੈਰਾ ਦੇ ਬਾਹਰ ਆਂਦੇ ਸੀ। ਉਹ ਲਿਖ ਕੇ ਲੈ ਜਾਂਦੇ ਤਾਂ ਵੀ ਆਂਦੇ ਕੁਛ ਵੈਸੇ ਸਕੂਲ ਵਾਲੇ ਕੋਈ ਡਾਟਾ ਲੈ ਲੈਂਦੇ ਹੋਣੇ ਆ ਉਹ
ਹਾਂ ਤੇ ਉਹਨਾਂ ਨੇ ਡਾਟਾ ਖਰੀਦਿਆ ਨਾ ਸਕੂਲ ਵਾਲਿਆਂ ਕੇ ਉਹ ਨੇ ਡਾਟਾ ਲਿੱਤਾ ਜਾਂ ਉਹਨਾ ਨੇ ਕਿੱਥੇ ਹੋਰ ਡਾਟਾ ਲਿੱਤਾ ਏਦਾਂ ਹੀ ਡਾਟਾ ਬੇਸ ਕੰਪਨੀਆਂ ਕੀ ਕਰਦੀਆਂ ਉਹ ਡੇਟਾ ਮੇਨਟੇਨ ਕਰਕੇ ਰੱਖਦੀਆਂ। ਵੈਸੇ ਤੁਸੀਂ ਬੋਲਿਆ ਕਿ ਮੈਨੂੰ ਨਾ ਇਸ ਜਗ੍ਹਾ ਦਾ ਡਾਟਾ ਚਾਹੀਦਾ ਉਹਨਾਂ ਕੋਲ ਉਹ ਸਰਚ ਕਰਨਗ ਕਿ ਸਾਡੇ ਕੋਲ ਜਗ੍ਹਾ ਦਾ ਡਾਟਾ ਹੈ। ਅਗਰ ਹੋਏਗਾ ਤੇ ਉਹ ਤੁਹਾਨੂੰ ਨੰਬਰ ਪ੍ਰੋਵਾਈਡ ਕਰ ਦੇਣਗੇ ਇੱਕ ਤੁਹਾਡੇ ਕੋਲ ਕੋਸਟ ਲੈ ਕੇ
ਅੱਛਾ ਅੱਛਾ।
ਹਾਂਜੀ ਹੁਣ ਜੈਸੇ ਬੋਤ ਸਾਰੇ ਬੰਦਿਆਂ ਦੀ ਇੱਕ ਨੀਡ
ਤੇ ਉਹ ਮਤਲਬ ਫੇਿਰ ਤੁਹਾਡੀ ਸੈਲਰੀ ਕੀਤੀ। ਫਿਕਸ ਸੈਲਰੀ ਹੁੰਦੀ ਹੈ ਕਮਿਮਸ਼ਨ ਵਗੈਰਾ ਦੇ ਉੱਤੇ ਚੱਲਦਾ ਹਿਸਾਬ ਕਿਤਾਬ
ਨਹੀਂ ਇਹ ਫਿਕਸਡ ਹੁੰਦੀ ਹੈ। ਪਰ ਜਿਹੜੇ ਤੁਹਾਡੇ ਇ ਅੱਗੇ ਜਿੰਨਾ ਤੁਸੀਂ ਪ੍ਰੋਫਿਟ ਕੰਪਨੀ ਨੂੰ ਦੋਗੇ ਨਾ ਸ ਟਾਰਗੇਟ ਸੈਟ ਹੈ। ਅਗਰ ਤੁਸੀਂ ਓਨਾ ਟਾਰਗੇਟ ਪੂਰਾ ਕਰਤਾ ਤੁਹਾਨੂੰ ਅਗੇ ਇਨਸੈਂਟਿਵ ਮਿਲੇਗਾ ਫਿਰ ਉਹ ਅਲੱਗ ਅਲੱਗ ਸਲੈਬ ਕਿ ਇਨਾਂ ਕਰਨ ਤੇ ਤੁਹਾਨੂੰ ਟੈਨ ਪਰਸੈਂਟ ਮਿਲਣਾ ਹੈ। ਇੰਨੇ ਕਰਨ ਤੇ ਤੁਹਾਨੂੰ ਟਵੰਟੀ ਪਰਸੈਂਟ ਮਿਲਣਾ ਹੈ। ਫੇਰ ਉਹ ਟਵੰਟੀ ਪਰਸੈਂਟ ਤੁਹਾਡੀ ਸੈਲਰੀ ਦਾ ਮਿਲਣਾ ਜਾਂ ਪ੍ਰੋਫਿਟ ਦਾ ਮਿਲਣਾ ਏਦਾਂ ਏਦਾਂ ਡਿਸਾਈਡਿਡ ਏ ਸਲੈਬ ਤੇ ਓਦੇ ਅਕੋਡਿੰਗ ਵਰਕ ਚੱਲਦਾ ਹੈ। ਸਾਰਾ
ਤੇ ਤੁਹਾਡੀ ਹੈਗੀ ਮਤਲਬ ਪੈਲੀ ਜੋ ਇਸ ਤੋਂ ਪੈਲੇ ਵੀ ਕਿੱਥੇ ਕੀਤੀ ਹੈ।
ਮੈਨੂੰ ਇਸ ਤੋਂ ਪੈਲਾਂ ਵੀ ਐਕਸਪੀਰੀਅੰਸ ਹੈ ਕੰਪਨੀ ਦਾ ਉਸ ਤੋਂ ਬਾਅਦ ਹੁਣ ਇਹ ਵਾਲੀ ਮੇਰੀ ਸੈਕਿੰਡ ਜੋਬ ਚਲਦੀ ਪਈ ਹੈ। ਤੇ ਇੱਥੇ ਵੀ ਮੈਨੂੰ ਸਾਲ ਹੋਣ ਵਾਲਾ ਹੈ। ਫਸਟ ਕੰਪਨੀ ਚ ਵੀ ਮੇਰਾ ਸਪੋਟ ਦਾ ਕਮ ਸੀ ਸੇਲ ਵੀ ਸੀ ਆਰ ਸਭ ਮਤਲਬ ਸੇਮ ਹੀ ਪ੍ਰੋਫਾਈਲ ਹੈ। ਉੱਥੇ ਵੀ ਮੇਰੀ ਪ੍ਰੋਫਾਈਲ ਬੀ ਡੀ ਦੇ ਅੰਦਰ ਸੀ ਇੱਥੇ ਵੀ ਮੇਰੀ ਪ੍ਰੋਫਾਈਲ ਬੀ ਡੀ ਜ ਅੰਦਰ ਹੀ ਹੈ।
ਤੇ ਸੈਲਰੀ ਵਗੈਰਾ ਵੀ ਸੇਮ ਈ ਆ ਉੱਥੇ ਘੱਟ ਸੀ।
ਨੀ ਐਕਚਲੀ ਉਹ ਵਾਲੀ ਜੋਬ ਮੈਂ ਆਟ ਔਫ ਟਾਊਨ ਕੀਤੀ ਸੀ। ਤੇ ਉੱਥੇ ਵੀ ਮੇਰੀ ਸੈਲਰੀ ਠੀਕ ਸੀ ਔਰ ਹੁਣ ਜਿਹੜੀ ਮੈਂ ਜੋਬ ਕਰਦੀ ਪਈ ਆ ਇਹ ਮੈਂ, ਅਤੇ ਲੋਕਲ ਕਰਦੀ ਆਪਣੇ ਹੋਮ ਟਾਊਨ ਵਿੱਚ, ਤਾਂ ਅਕੋਡਿੰਗ ਟੂ ਪਲੇਸ, ਸੈਲਰੀ ਵੀ ਡਿਫਰੈਂਟ ਹੁੰਦੀ ਹੈ, ਤਾਂ ਉਹਦੇ ਅਕੋਡਿੰਗ ਮੇਰੀ ਸੈਲਰੀ ਸਹੀ ਹੈ।
ਅੱਛਾ
ਐਕਸਪੀਰਅੰਸ ਦੇ ਬੇਸਿਸ ਤੇ ਸੈਲਰੀ ਰਹਿੰਦੀ ਹੈ ਨਾ। ਹੁਣ ਜਿੱਦਾਂ ਅਗਰ ਤੁਸੀਂ ਫਰੈਸ਼ਰ ਜੁਇਨ ਕਰੋਗੇ ਸੈਲਰੀ ਘੱਟ ਹੋਏਗੀ ਜੇ ਤੁਹਾਨੂੰ ਐਕਸਪੀਰੀਅੰਸ ਹੋਏਗਾ, ਸੈਲਰੀ ਤੁਹਾਨੂੰ ਜ਼ਿਆਦਾ ਮਿਲੇਗੀ
ਤੁਹਾਡੇ ਅਕੋਡਿੰਗ ਇਹ ਵਾਲੀ ਕੰਪਨੀ ਜ਼ਿਆਦਾ ਵਧੀਆ ਸੀ ਜਾਂ ਉਹ ਜ਼ਿਆਦਾ ਵਧੀਆ ਸੀ।
ਦੋਨਾਂ ਦੀ ਕੁਛ ਕੁਛ ਚੀਜ਼ਾਂ ਅਲੱਗ ਅਲੱਗ ਆ। ਜਿਹੜੀ ਪਹਿਲੀ ਕੰਪਨੀ ਸੀ ਮੇਰੀ ਉਹ ਕਾਫ਼ੀ ਅੱਛੀ ਲੈਵਲ ਦੀ ਕੰਪਨੀ ਸੀ। ਮਤਲਬ ਵਰਲਡ ਲੈਵਲ ਤੇ ਬੋਲੋ ਤੋਂ ਫੇਮਸ ਪੂਰੀ ਅੱਛੀ ਕੰਪਨੀ ਸੀ। ਠੀਕ ਹੈ, ਕੋ ਇਨਫਰਾਸਟਰਕਚਰ ਨਹੀਂ ਇੰਟਰ ਸੀ ਨੈਸ਼ਨਲੀ ਸੀ ਨੈਸ਼ਨਲੀ ਲੇਕਿਨ ਕਾਫ਼ੀ ਅ ਮਤਲਬ ਪਾਪੂਲਰ ਸੀ ਹਰ ਬੰਦਾ ਜਾਣਦਾ ਸੀ। ਠੀਕ ਹੈ ਹੁਣ ਜਿਹੜੀ ਮੇਰੀ ਕੰਪਨੀ ਹੈ ਇਹ ਹਜੇ ਇਹਨਾਂ ਦਾ ਇੰਨਾ ਟਾਈਮ ਨਹੀਂ ਹੋਇਆ ਇਹਨਾਂ ਨੂੰ ਅਭੀ ਸੈਵਨ ਏਟ ਈਅਰਸ ਹੀ ਹੋਏ ਆ ਮਾਰਕੀਟ ਚ
ਮਤਲਬ ਇਹਨਾਂ ਦੀ ਮਤਲਬ ਵੀ ਇਹਨਾਂ ਦੀ ਏ,
ਸੋਰੀ,
ਮਤਲਬ ਇੱਕ ਹੀ ਇਹਨਾਂ ਦਾ ਇੱਕ ਹੀ ਜਗ੍ਹਾ ਹੈਗੀ ਏ।
ਨਹੀਂ-ਨਹੀਂ, ਇਹਨਾਂ ਦੀ ਵੀ ਬਰਾਂਚ ਚੀਜ਼ ਹੈ ਇਹ ਤਾਂ ਬਲਕਿ ਇੰਟਰਨੈਸ਼ਨਲ ਹੀ ਹੈ ਇਹਨਾਂ ਦੀ ਇੱਕ ਬ੍ਰਾਂਚ ਇੱਕ ਹੈਡਕੁ ਸਾਡੇ ਮਤਲਬ ਹੋਮ ਟਾਊਨ ਚ ਆ ਜਿਥੇ ਮੈਂ ਵਰਕ ਕਰ ਰਹੀ ਹਾਂ।
ਇਹਨਾਂ ਦਾ ਕੋਈ,
ਹਾਂਜੀ ਅਬਰੋਡ ਵੀ ਹੈ ਇਹਨਾਂ ਦਾ ਯੂ ਏ ਈ ਦੇ ਵਿੱਚ ਇਹਨਾਂ ਦਾ ਔਫਿਸ ਹੈ। ਹਜੇ ਇੱਕ ਦੋ ਹੋਰ ਸ਼ਾਇਦ ਬ੍ਰਾਂਚਿਸ ਓਪਨ ਕਰਨ ਵਾਲੇ ਐ।
ਜੇ ਤੁਸੀਂ ਇਹਨਾਂ ਨੂੰ ਕਹੋਗੇ ਕਿ ਆਪਾਂ ਯੂ ਜੇ ਤੁਸੀਂ ਇਹਨਾਂ ਨੂੰ ਕਹੋ ਕਿ ਆਪਾਂ ਯੂ ਆਈ ਏ ਚ ਕਰਨੀ ਏ ਤੇ ਉੱਥੇ ਤੁਹਾਡਾ ਰੱਖ ਨੀ ਕਰਦੇ,
ਨਹੀ ਯ ਅਗਰ ਤੁਸੀਂ ਮਤਲਬ ਤੁਸੀਂ ਉੱਥੇ ਜਾ ਰਹੇ ਹੋ ਜਾਂ ਤੁਹਾਡਾ, ਉੱਥੇ ਜਾਣ ਦਾ ਪਲੈਨ ਹੈ, ਫਿਰ ਤੁਸੀ ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਇਹਨਾਂ ਨੂੰ ਬੋਲ ਕੇ ਬਈ ਮੈਂ ਇਦਾਂ ਉੱਥੇ ਜਾ ਰਿਹਾ ਵਾਂ। ਮੈਂ ਤੁਹਾਡੀ ਕੰਪਨੀ ਚ ਹੀ ਵਰਕ ਕਰਨਾ। ਤੇ ਉਹ ਤੁਨੂੰ ਪ੍ਰੋਵਾਡ ਕਰ ਦੇਣ ਗੇ ਉਹਨਾਂ ਦੇ ਵਲੋਂ ਕੋਈ ਐਸੀ ਰਸਟ੍ਰਰਿਕਸ਼ਨ ਨੲੀ ਆ। ਉਹ ਤਾਂ ਤੁਹਾਨੂੰ ਪੁੱਛਦੇ ਆ ਜੁਆਇਨਿੰਗ ਦੇ ਟਾਈਮ ਵਿੱਚ,
ਨਹੀਂ ਜੈ ਜੈ ਮੰਨ ਲੋ ਹੋ ਨਾ ਪਾਏ, ਉਹ ਆਲੇ ਵੀਜ਼ੇ ਤੇ ਜਾਂਦੇ ਆ ਸਾਨੂੰ ਵਰਕ ਵੀਜ਼ਾ ਮਿਲਦਾ ਹੈ, ਤੇ ਉਹ ਸਾਨ ਇਹੀਓ ਨੀ ਦਿੰਦੇ ਵਰਕ ਵੀਜ਼ਾ ਨਹੀ ਦੇ ਸਕਦੇ,
ਨਹੀਂ, ਏਦਾਂ ਨਹੀ ਰਹਿੰਦਾ, ਉਹ ਨਾ ਓਥੋਂ ਦੀ ਹੀ ਓਥੋਂ ਦੀ ਕੰਪਨੀ ਸੀ ਹੀ, ਮਤਲਬ ਉਥੋਂ ਦੇ ਲੋਕਾਂ ਨੂੰ ਹੀ ਪ੍ਰੋਵਾਡ ਕਰਦੇ ਆ ਜੋਬਸ ਯੂ ਈ ਦੇ ਵਿਚ,
ਚਲੋ ਠੀਕ ਹੈ, ਮੈਂ ਨਾ ਥੋੜਾ ਕੰਮ ਹੈਗਾ ਮੈਂ ਤੁਹਾਡੇ ਫੇਰ ਗੱਲ ਕਰ ਲ
ਹਾ ਮਤਲਬ ਕਿ ਤੁਹਾਨੂੰ ਕੁਛ ਨੌਲੇਜ ਚਾਹੀਦੀ ਹੋਈ ਇਸ ਬਾਰੇ ਕੰਪਨੀ ਦੇ ਬਾਰੇ ਚ